ਹਾਂਜੀ,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
ਕਿਵੇਂ ਔਂ?
ਮੈਂ ਵਧੀਆ ਤੁਸੀਂ ਸੁਣਾਓ ਠੀਕ-ਠਾਕ ਘਰ ਪਰਿਵਾਰ।
ਹਾਂਜੀ ਹਾਂਜੀ, ਸਾਰੇ ਵਧੀਆ ਤੁਸੀਂ ਸੁਣਾਓ ਹੋਰ।
ਸਭ ਵਧੀਆ ਜੀ, ਸਭ ਵਧੀਆ, ਸਭ ਠੀਕ-ਠਾਕ।
ਠੀਕ ਐ, ਠੀਕ ਐ।
ਹ ਹਜੀ
ਹੋਰ
ਬਹੁਤ ਵਧੀਆ ਜੀ। ਹੋਰ ਕਿੱਧਰ? ਘੁੰਮਣ- ਘਾਮਣ ਨੀ ਗਏ, ਕਿੱਧਰ -ਘੁੰਮਣ ਘਾਮਣ ਨੀ ਗਏ।
ਮੈਂ ਬਸ ਉਹੀ ਸੋਚ ਰਹੀ ਸੀ ਮੈਨੂੰ ਛੁੱਟੀਆਂ ਸੀ ਦੋ -ਤਿੰਨ, ਤੇ ਮੈਂ ਸੋਚ ਰਹੀ ਸੀ ਕਿ ਕਿਤੇ ਚਲੀ ਜਾਵਾਂ, ਗਰਮੀ ਦਾ ਕਰਕੇ ਹੈਨਾ। ਕਿਸੇ ਠੰਡੀ ਜਗ੍ਹਾ ਤੇ। ਤੁਸੀਂ ਮੈਨੂੰ ਥੋੜਾ ਗਾਈਡ ਕਰੋ ਕਿ ਕਿੱਥੇ- ਕਿੱਥੇ ਵਧੀਆ, ਜੇ ਤੁਸੀਂ ਕਦੇ
ਟਾਈਮ ਤੇ, ਪਹਾੜਾਂ ਚ' ਹੀ ਜਾਣ ਦਾ ਫਾਇਦਾ ਹੈਗਾ। ਜਿਸ ਹਿਸਾਬ ਨਾਲ ਗਰਮੀ ਪੈ ਰਹੀ ਹੈ।
ਹਾਂਜੀ- ਹਾਂਜੀ। ਉਹੀ ਸੋਚ ਰਹੀ ਸੀ ਕਿ ਚਲੋ ਦੋ- ਤਿੰਨ ਦਿਨ ਨੇ ਆਰਾਮ ਨਾਲ ਘੁੰਮ ਫਿਰ ਕੇ ਆਵਾਂ।
ਜਿੱਥੇ ਬਰਫ਼ਾਂ ਪੈ ਰਹੀਆਂ ਉੱਥੇ ਜਾਣ ਦਾ ਫਾਇਦਾ ਹੈ ਔਰ ਤੇ ਕਿੱਥੇ ਜਾਣ ਦਾ ਫਾਇਦਾ ਹੈ ਨਹੀਂ। ਜਿਸ ਹਿਸਾਬ ਨਾਲ ਗਰਮੀਆਂ ਪੈ ਰਹੀਆਂ ਨੇ।
ਮੈਂ ਵੀ ਉਹੀ ਸੋਚ ਰਿਹਾ ਸੀ ਕਿ ਲਾ- ਲਾਆਇਯੇ ਦੋ -ਚਾਰ ਦਿਨ ਪਹਾੜਾਂ 'ਚ।
ਅੱਛਾ। ਇੱਧਰ ਮੈਂ ਸੋਚ ਰਹੀ ਸੀ। ਕੀ -ਕੀ ਹਿਮਾਚਲ, ਇੱਧਰ ਤੁਸੀਂ ਗਏ ਹੋ ਕਦੇ? ਕਿੱਦਾਂ ਹੈ ਵਧੀਆ ਜੰਮੂ, ਹਿਮਾਚਲ
ਗਏ ਸੀ ਪਰ ਜੰਮੂ ਤਾਂ ਮੈਂ, ਹੁਣੇ ਹੀ ਹੋ ਕੇ ਆਇਆ ਹਫ਼ਤੇ ਕੁ ਪਹਿਲਾਂ।
ਅੱਛਾ।
ਜੀ ਪਰ, ਗਰਮੀ ਹੀ ਪੈ ਰਹੀ ਸੀ, ਗਰਮੀ ਹੀ ਪੈ ਰਹੀ ਸੀ।
ਗਰਮੀ ਪੈ ਰਹੀ ਹੈ ਉੱਧਰ ਵੀ?
ਜੀ ਜਾਣ ਦਾ ਫਾਇਦਾ ਤਾਂ ਇੱਥੇ ਸ਼ਿਮਲਾ ਤੋਂ ਉੱਤੇ ਹੈਗਾ। ਪਾਡਾ ਚ' ਜਾ